ਹੈਲੋ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹੋਰ ਕਿਵੇ ਹੋ ਜ?
ਬਸ ਵਧੀਆ ਜੀ ਤੁਸੀਂ ਦੱਸੋ?
ਵਧੀਆ ਜੀ ਵਧੀਆ ਹੋਰ ਕੀ ਕਰਦੇ ਓ ਫਿਰੀ ਹੈਗੇ ਤੁਸੀਂ ਹਾਲੇ?
ਨਹੀ- ਨਹੀ ਹਲੇ ਤਾਂ ਬਸ ਥੋੜਾ ਹੈਗਾ ਟਾਈਮ ਮੇਰੇ
ਅੱਛਾ ਅੱਛਾ। ਉਹ ਹੋਰ ਦੱਸੋ ਜੀ?
ਬਸ ਮੈਂ ਟੀਚਿੰਗ ਲਾਈਨ 'ਚ ਹੈਗੀ ਹਾਂ ਟਿਊਸ਼ਨਸ ਲੈਦੀ ਹਾਂ।
ਅਛਾ- ਅਛਾ ਜੀ
ਅ ਸ਼ਾਮੀ ਟਿਊਸ਼ਨ। ਪੜ੍ਹਾਦੀ ਹ ਮਤਲਬ ਇਕ ਤੋ ਸੱਤਵੀ ਕਲਾਸ ਵਿਚ
ਅੱਛਾ ਜੀ।
ਹਾਂ
ਤੇ ਸਕੂਲੇ ਵੀ ਸਕੂਲੇ ਵੀ ਪੜ੍ਹਾਉਦੇ ਔ।
ਸਕੂਲੇ ਤਾਂ ਨਹੀ ਹੀ ਹਲੇ ਤਾਂ ਇਹਦੇ ਵਿੱਚ ਹੀ ਟਾਈਮ ਨਿਕਲ ਜਾਂਦਾ ਹੈ ਮਤਲਬ ਪੰਜ ਛੇ ਘੰਟੇ ਇਹਦੇ ਨਿਕਲ ਜਾਂਦੇ ਨੇ ਹਾਂ ਤਾਂ ਵਧੀਆ ਹੈਗਾ ਇਹਦੇ ਥੋੜੇ ਫੈਕਸ ਪੋਸਬਿਲਟੀ ਰਹਿੰਦੀ ਹੈ। ਬੱਚਿਆਂ ਨੂੰ ਮਤਲਬ ਵੀ ਥੋੜਾ ਮਤਲਬ ਬਾਊਡ ਨਹੀਂ ਰਹਿੰਦੀ ਕਿ ਹਂ ਸਕੂਲ ਜਾਣਾ ਅੱਠ ਵਜੇ ਜਾਣਾ ਤੇ ਤਿੰਨ ਵਜੇ ਆਉਣਾ ਐਵੇ ਜਿਹਾ ਨਹੀ ਹੁੰਦਾ
ਹਾਂਜੀ।
ਹਾਂ
ਤੇ ਮਤਲਬ ਉਹ ਆਪਣਾ ਘਰੇ ਪੜ੍ਹਾਉਂਦੇ ਹੋਣੇ ਤੁਸੀਂ।
ਹਾਂ ਮੈਂ ਜਾਂਦੀ ਵੀ ਹ ਉਹਨਾਂ ਦੇ ਘਰ ਵੀ ਜਾਂਦੀ ਹਾਂ ਪੜਾ ਨੇ
ਅਛਾ- ਅਛਾ
ਹਾਂ ਤਾਂ ਚੱਲਦਾ ਸਹੀ ਚੱਲ ਰਿਹਾ ਔਰ ਤੁਹਾਡਾ ਕੀ ਹੈਗਾ ਪ੍ਰੋਫੈਸ਼ਨ?
ਮੈਂ ਤਾਂ ਆਪਣਾ ਮੇਰਾ ਆਪਣਾ ਬਿਜਨਸ ਆ ਯੂਜ ਕ ਸੇਲ ਦਾ
ਅੱਛਾ।
ਹਾਂਜੀ।
ਅਛਾ- ਅਛਾ ਅਛਾ
ਹਾਂ ਉਹ ਆਪਣਾ ਏਦਾਂ ਵਾ ਨਾ ਜਿਵੇਂ ਕਿਸੇ ਦੀ ਸੈਕਿੰਡ ਹੈਂਡ ਸੈਕਿੰਡ ਹੈਂਡ ਕਾਰ ਹੈਗੀ ਆ ਉਹ ਆਪਣਾ ਲੈ ਕੇ ਕਿਸੇ ਨੂੰ ਸੇਲ ਕਰਦੀਆਂ ਕਿਸੇ ਨੂੰ ਪਸੰਦ ਆ ਜਿਵੇ ਆਪਣਾ ਔਫਿਸ ਹੈਗਾ ਉਹਦੇ ਵਿੱਚ ਮਤਲਬ ਕਿ ਇੱਕ ਤਰਾਂ ਤੋਂ ਇਨਵੈਸਟਮੈਂਟ ਹੋ ਗਈ ਇਹਦੇ ਵਿੱਚ। ਹਾਂ ਜਿਵੇ ਲਾ ਲਓ ਤੁਸੀ ਕਿਸੇ ਨੇ ਨਮੀਂ ਲੈਣੀ ਆ ਉਹਨੇ ਆਪਣੀ ਸੈਕਿੰਡ ਹੈਂਡ ਗੱਡੀ ਕੱਢਣੀ ਆ। ਤੇ ਆਪਾਂ ਉਹਦੇ ਕੋਲ ਉਹ ਖ਼ਰੀਦ ਲਵਾਂਗੇ ਜਾਂ ਫਿਰ ਕੀ ਉਹਦੀ ਗੱਡੀ ਆਪਣੇ ਔਫਿਸ ਤੇ ਖੜ੍ਹੀ ਕਰਕੇ ਆਪਾ ਕਿਸੇ ਕਸਟਮਰ ਨੂੰ ਸੇਲ ਕਰਾਂਗੇ। ਤੇ ਸਾਡੀ ਇਹਦੇ ਵਿਚ ਕਮਿਸ਼ਨ ਹੁੰਦੀ ਆ।
ਅਛਾ-ਅਛਾ, ਅਛਾ ਤਾਂ ਇਹ ਤਾਂ ਨੀਅਰ ਬਾਏ ਕਰਦੇ ਹੋਗੇ ਨਾ ਸੇਲ ਪਰਚੇਜ।
ਹਾਂਜੀ-ਹਾਂਜੀ, ਹਾਂਜੀ ਇਹ ਹੁੰਦਾ ਵਾ ਨਾ ਜਿਵੇ ਹੁਣ ਲਾ ਲਓ ਕੋਈ ਸਿਟੀ ਆਮ ਭਾਵੇ ਕੋਈ ਵੀ ਲਾ ਲਓ ਯੂਪੀ, ਚੰਡੀਗੜ੍ਹ ਕੋਈ ਵੀ ਇਦਾ।
ਹੂੰ
ਤੇ ਆਪਣਾ ਜੇ ਜਿਥੇ ਆਪਣਾ ਆਫਿਸ ਹੋਊਗਾ ਉਥੇ ਉਹੀ ਨੰਬਰ ਦੀ ਗੱਡੀਆ ਆਪਾ ਸੇਲ ਕਰਾਗੇ ਨਾ।
ਅੱਛਾ-ਅੱਛਾ ਹਾਂ ਸਮਝ ਗਈ ਹਾਂ ਠੀਕ ਹੈ, ਠੀਕ ਹੈ। ਹਮ-ਹਮ, ਹਮ ਤਾਂ ਪੂਰਾ ਦਿਨ ਇੱਥੇ ਲੱਗ ਜਾਂਦਾ ਹੋਣੇ।
ਹਾਂਜੀ ਇਹ ਆਪਣਾ ਆਪਦਾ ਵਾ ਤੇ ਆਪਣਾ ਆ ਕੇ ਬਹਿਣਾ ਹੀ ਪੈਂਦਾ ਵਾ ਬਸ।
ਤਾਂ ਇਸ ਕੰਮ ਨੂੰ ਅਸੀਂ ਲ ਔਨਲਾਈਨ ਵੀ ਕਰ ਸਕਦੇ ਹਾਂ।
ਇਹ ਕਮ ਏਦਾ ਵਾਨਾ ਜਿਵੇ ਕਿ ਆਪਣਾ ਉਹਦੇ ਵਿਚ ਪਾਤੀ ਅ ਲਾ ਲਓ ਫੇਸਬੁੱਕ ਤੇ ਪਾਤੀ ਐਡ ਜਾਂ ਫਿਰ ਇੰਸਟਾ ਤੇ ਪਾਤੀ ਐਡ।
ਹਮ-ਹਮ, ਹਮ-ਹਮ
ਇੱਦਾਂ ਹੁੰਦਾ।
ਹੂੰ-ਹੂੰ, ਹੂੰ-ਹੂੰ, ਹੂੰ ਠੀਕ ਹੈ ਨੀ ਜਿਵੇਂ ਮੈਂ ਕਹਿ ਰਹੀ ਅੱਜ ਕਲ ਸਭ ਕੁਛ ਓਨਲਾਈਨ ਆ ਹੀ ਗਿਆ ਜਿਵੇਂ ਮੈਂ ਆਪਣੀ ਟੀਚਿੰਗ ਨੂੰ ਨਲਾਈਨ ਵੀ ਕਰ ਲੈਨੀ ਆ।
ਹਾਂਜੀ-ਹਾਂਜੀ
ਤੁਹਾਡਾ ਕਮ ਇਹਵੇ ਜਿਹਾ ਨਹੀ ਹੈਗਾ ਕਿ ਤੁਸੀ ਔਨਲਾਈਨ ਕਰ ਸਕੋ।
ਨਹੀ ਸਾਡਾ ਕਮ ਇਦਾ ਦਾਵਾ ਨਾ ਹੁਣ ਮੰਨ ਲਓ ਸਪੋਸ ਕਰੋ ਕਿ ਕੋਈ ਦੂਜੀ ਸਿਟੀ ਤੋ ਸਾਨੂੰ ਕਹਿਵੇ ਕਿ ਹਾਂ ਬਾਈ ਮੈਨੂੰ ਇਹ ਗੱਡੀ ਪਸੰਦ ਆ ਗੀ। ਤੇ ਨੰਬਲ ਦਾ ਫਲਕ ਪੈ ਜਾਦਾ ਵਾ ਨਾ।
ਹਾਂ
ਹੁਣ ਮੰਨ ਲੋ ਮੈਂ ਭਾਵੇ ਲਾ ਲਓ ਤੁਸੀ ਮੈ ਚੰਡੀਗੜ੍ਹ ਹ ਜਾਂ ਕਿਤੇ ਹ ਤੇ ਮੰਗਣ ਲਗ ਜਾਵੇ ਕੋਈ ਗੱਡੀ ਯੂਪੀ ਕੰਨੀ ਤੋਂ ਤੇ ਨਾ ਟਲਾਸ ਪਲਚੇ ਪੰਗਾ ਬਾ ਇਦਾਂ ਵਾ।
ਹਮ ਹ ਆ ਫਿਰ ਤੁਹਾਨੂੰ ਇਹ ਵੀ ਵੇਖਣਾ ਪਏਗਾ ਬੰਦਾ ਜੈਨੂਅਨ ਹੈਗਾ ਨੀ ਹੈਗਾ। ਠੀਕ ਹੈ ਪਹਿਲੇ ਕੋਈ ਫਰੋਡਰੋਡ ਨੀ ਹੈਗਾ ਸਭ ਕੁਛ ਰਜਿਸਟਰ ਕਰਾਣਾ ਚੀਜ਼ਾਂ ਨੂੰ
ਉਹ ਫਾਈਲ ਚੈਕ ਕਰਕੇ ਤਾਂ ਹੁੰਦਾ ਵਾ ਨਾ।
ਹਾਂ-ਹਾਂ ਉਓ-ਉਓ, ਉ ਨਹੀ ਐਵੇ ਸਾਡੇ ਇਥੇ ਵੀ ਇਕ ਵਾਰੀ ਕੁਛ ਫਰੋਡ ਹੋਇਆ ਸੀ। ਗੱਡੀ ਅਹ ਮਤਲਬ ਕਾਫ਼ੀ ਉਹਦੇ ਉਹ ਚਲਾਨ-ਲਾਨ ਪਏ ਸੀ। ਤਾਂ ਅਗੇ ਭੇਜ ਦਿੱਤੀ ਫਿਰ ਜੇ ਜਿੰਨੇ ਲਿਤੀ ਉਹਦੇ ਸਿਰ ਤੇ ਪੈ ਗਿਆ।
ਹਾਂ ਐਮੇ ਹੀ ਹੁੰਦਾ ਵਾ।
ਐਵੇਂ ਜੀ ਗੱਲਾਂ ਤੁਹਾਨੂੰ ਜਾਦਾ ਪਤਾ ਹੋਏਗਾ ਤੁਸੀ ਇਦੇ ਇਸ ਲਾਈਨ ਚ ਹੈਗੇ ਹੋ।
ਹੂੰ
ਹੂੰ
ਤੇ ਬਸ ਆਪਾਂ ਕਿਸੇ ਨੂੰ ਕੋਈ ਸੇਲ ਕਰਦੇ ਆ ਉਹਦਾ ਪਹਿਲਾਂ ਤਾਂ ਉਹ ਗੱਡੀ ਦਾ ਨੰਬਰ ਪਾ ਅਸੀਂ ਉਹਨਾਂ ਨੂੰ ਚਲਾਉਣ ਚੈੱਕ ਕਰਾਵਾਂਗੇ ਕਿ ਚਲਾਨ ਕੋਈ ਹੋਇਆ ਹੋਇਆ ਜਾਂ ਨਹੀਂ ਹੋਇਆ ਹੋਇਆ ਕਿਉਂਕਿ ਫਿਰ ਬਾਅਦ 'ਚ ਦਿੱਕਤ ਪੈਦੀ ਹੈ। ਨਾ ਨੀ ਹੋ ਪਾਉਦੀ ਆਪਣਾ। ਕਿਉਕਿ ਚਲਾਨ ਦੇ ਜੇ ਚਲਾਨ ਹੋਊਗੇ ਨਾ ਨੀ ਹੋਊਗੀ ਗੱਡੀ ਤਾਂ ਕਰਕੇ-
ਹੂੰ- ਹੂੰ- ਹੂੰ -ਹੂੰ- ਹੂੰ- ਹੂੰ-
ਠੀਕ ਆ-
ਨਹੀ ਸਹੀ ਹੈ। ਕੰਮ ਤਾਂ ਸਹੀ ਹੈਗਾ ਤੁਹਾਡਾ।
ਕਿਉਂਕਿ ਆਪਣਾ ਕਿਸੇ ਨੂੰ ਵੀ ਧੋਖੇਬਾਜ਼ੀ 'ਚ ਨਹੀਂ ਰੱਖਣਾ ਚਾਹੀਦਾ ਨਾ
ਹੂੰ- ਹੂੰ- ਹੂੰ-
ਜੇ ਅਜ ਅਸੀ ਕਿਸੇ ਦੇ ਨਾਲ ਧੋਖਾ ਕਰਾਂਗੇ ਤਾਂ ਕਲ ਸਾਨੂੰ ਵੀ ਧੋਖਾ ਮਿਲੂਗਾ ਕਿਸੇ ਨਾਲ
ਬਿਲਕੁਲ ਜੀ ਬਿਲਕੁਲ, ਬਿਲਕੁਲ ਵਧੀਆ ਗੱਲ ਕੀਤੀ ਹੈ।
ਤੇਜ ਇਕ- ਇੱਕ ਕੰਮ ਇਹ ਵੀ ਆ ਕਿ ਅਸੀਂ ਜਿਵੇਂ ਹੁਣ ਮੰਨ ਲਓ ਕਿਸੇ ਕੋਲ ਕੈਸ਼ ਪੈਸੇ ਨਹੀਂ ਹੈਗੇੇ, ਲੋਨ ਪ੍ਰੋਵਾਈਡ ਕਰਵਾ ਦਿੰਦੇ ਆ ਉਹਨਾਂ ਨੂੰ
ਅੱਛਾ
ਹਾਂ। ਫਾਈਲ ਦੇ ਉੱਤੇ ਆਪਣਾ ਜਿੰਨਾ ਕੁ ਲੋਨ ਹੋਊਗਾ ਉਨਾ ਕੁ ਲੋਨ ਹੋ ਜੂਗਾ ਉਹ ਤੋਂ ਬਾਅਦ, ਫੇਰ ਆਪਣਾ ਜਿਹੜਾ ਬਚੇਗਾ ਪਿੱਛੇ ਉਹ ਡਾਊਨ ਪੇਮੈਂਟ ਕਰਨੀ ਪਵੇਗੀ
ਅੱਛਾ -ਅੱਛਾ -ਅੱਛਾ ਤਾਂ ਇਹਦੇ ਚ' ਵੀ ਤਾਂ ਹੋਏਗਾ। ਮਤਲਬ ਡਾਊਟ ਹੁੰਦਾ ਹੋਏਗਾ। ਖ਼ਤਰਾ ਕਿ ਵੀ ਕੱਲ ਨੂੰ ਬੰਦਾ ਪੇ ਕਰੇ, ਨਾ ਕਰੇ।
ਉਹ ਤਾਂ ਫਿਰ ਇੱਦਾਂ ਵਾ ਨਾ ਕਿ ਸਾਡਾ ਇਹਦੇ ਵਿੱਚ ਸੀਨ ਕੁਛ ਨਹੀਂ ਹੁੰਦਾ ਵਾ। ਉਹ ਅ ਅਸੀਂ ਲੋਨ ਵਾਲਿਆਂ ਨੂੰ ਉਹਨਾਂ ਦੀ ਪ੍ਰੋਫਾਈਲ ਭੇਜਦੇ ਆ। ਅਤੇ ਉਹ, ਉਹੀ- ਉਹੀ ਪਰੂਫ ਲੈਂ।
ਖ਼ਤਮ ਹੋ ਗਿਆ ਫਿਰ, ਤੁਸੀਂ ਬਸ ਉਹ ਦਿਵਾ ਦਿੱਤਾ ਅੱ ਅੱਛਾ ਅੱਛਾ- ਅੱਛਾ।
ਹਾਂ ਬਹ ਇਹੀ ਕੰਮ ਹੁੰਦਾ ਵਾ ਬਾਕੀ ਦਾ ਤੁਹਾਨੂੰ ਪਤਾ ਹੀ ਆ ਅੱਜ ਦੇ ਟਾਈਮ ਤੇ ਤਾਂ, ਕਿਸੇ ਦਾ ਕੁਛ ਨਹੀਂ ਪਤਾ ਬਾ
ਹਮ- ਹਮ- ਹਮ- ਹਮ- ਹਮ ਨਹੀਂ, ਬਿਲਕੁਲ ਸਹੀ ਕਿਹਾ ਤੁਸੀਂ ਹਾਂ। ਤਾਂ ਹੀ ਤਾਂ ਕਹਿੰਦੇ ਮੇਰਾ ਕੰਮ ਸਖ ਸੌਖਾ ਹੈਗਾ ਨਾ, ਮੇਰੇ ਇਹਦੇ ਚ' ਕੋਈ ਫਰੋਡ ਨੀ ਹੈਗਾ ਹਨਾ। ਮੇਰਾ ਸੁਖਾ ਔਖਾ ਕੰਮ ਹੈਗਾ। ਸਕੂਲ ਵਿੱਚ ਫਿਰ ਵੀ ਆੁੰਦਾ ਹੈ।
ਤੁਹਾਡੇ ਕੰਮ 'ਚ ਵੀ ਇਹ ਹੋ ਸਕਦਾ ਮੰਨ ਲਓ ਇੱਕ ਮਹੀਨਾ ਕਿਸੇ ਨੇ ਬੱਚਾ ਪੜ੍ਹਾ ਲਿਆ ਬਾਅਦ 'ਚ ਫੀਸ ਦੇਣ ਦੇ ਟੈਮ ਤੇ ਆਪਣਾ ਉਹ ਇਹਦਾ ਹੀ
ਠੀਕ ਐ, ਔਰ ਉਹਨਾਂ ਨੂੰ ਪਤਾ ਮਤਲਬ ਪੰਜ -ਛੇ ਸਾਲਾਂ ਤੋਂ ਮੇਰੇ ਤੋਂ ਕਨੈਕਟਡ ਹੈਗੇ ਨੇ। ਉਹਨਾਂ ਨੂੰ ਪਤਾ ਹੈ ਕਿ ਟੀਚਰ ਨੇ ਟਾਈਮ ਦੇਣਾ ਵੀ ਹੈ। ਔਰ ਆਪਣੇ ਮਤਲਬ ਜਾਨ ਮਾਰ ਕੇ ਪੜ੍ਹਾਨਾ ਉਹਨੇ। ਤੋਂ ਐਵੇਂ ਜ ਨਹੀਂ ਹੈਗਾ ਉਹ ਫੇਰ ਅਹ, ਮਤਲਬ ਬੱਚੇ ਨਾ ਸਾਰੇ ਨੋਨ ਹੈਗੇ ਨੇ। ਮਤਲਬ ਖੋਲਦੇ ਹੈਗੇ ਨੇ ਔਰ ਹਾਂ।
ਜ਼ਿਆਦਾਤਰ
ਔਨਲਾਈਨ ਹੁੰਦਾ, ਔਨਲਾਈਨ ਲੋਕੀ ਕਰਦੇ ਨੇ ਕਈ ਵਾਰੀ ਨਾ। ਤਾਂ ਕਰਕੇ ਮੈਂ
ਤੁਸੀਂ ਵੀ ਕਲਾਸਾਂ ਔਨਲਾਈਨ ਲਵਾ ਸਕਦੇ ਹੋ।
ਹਮ- ਹਮ -ਹਮ ਨਹੀਂ ਹੈ। ਜਿਵੇਂ ਅਹ ਅਕੈਡਮੀਆਂ ਹੁੰਦੀਆਂ ਨੇ ਉਹਦੇ ਤੋਂ ਕਨ ਕਨੈਕਟ ਕੀਤਾ ਸੀ ਤਾਂ ਉੱਥੇ ਹੋਇਆ ਸੀ ਫਰੋਡ, ਤਾਂ ਫਿਰ ਕਰਕੇ ਮੈਂ ਸੋਚਿਆ ਕਿ ਵੀ ਮੈਂ ਆਪਣਾ ਹੀ ਕਰਾਂਗੀ।
ਹਾਂ, ਇਹ ਵੀ ਆ ਕਿਉਂਕਿ ਕਈ ਵਾਰ ਵੀ ਇੱਦਾਂ ਹੁੰਦਾ ਵਾ ਆਪਾਂ ਕਿਸੇ ਦੇ ਥੱਲੇ ਕੰਮ ਕਰੀਏ ਫਿਰ ਆਪਣਾ ਮਹੀਨਾ ਪੂਰਾ ਹੋ। ਜਿਵੇਂ ਉਹ ਕਹਿੰਦੇ ਆ, ਇੱਕ ਦਿਨ ਗੁ ਇੱਕ ਦਿਨ ਰੁਕ ਜਾ ਇੱਕ ਦਿਨ ਰੁਕ ਜਾ ਸੈਲਰੀ ਦੇ ਟਾਈਮ ਤੇ ਫਿਰ ਜਾ ਕੇ ਐਂਡ ਟਾਈਮ ਤੇ ਉਹ ਕਹਿ ਦਿੰਦੇ ਆ।
ਹਮ ਉਹਨਾਂ ਨੇ ਕਿਹਾ, ਉਹਨਾਂ ਨੇ ਕਿਹਾ ਪੇਰੈਂਟਸ ਤੋਂ ਨੀ ਆਈ, ਅਸੀਂ ਤੁਹਾਨੂੰ ਨੀ ਦਾਂਗੇ। ਮੈਂ ਕਿਹਾ, ਮੈਂ ਤਾਂ ਤੁਹਾਡੇ ਅੰਦਰ ਕੰਮ ਕਰ ਰਹੀ ਸੀ ਨਾ ਮੈਨੂੰ ਤਾਂ ਤੁਸੀਂ ਦੇਣੀ ਪਏਗੀ। ਤਾਂ ਉਹ ਮੁੱਕਰ ਗਏ ਉਸ ਗਲ ਤੋਂ
ਮੈਂ, ਮੈਂ ਵੀ ਪਹਿਲਾਂ ਔਨਲਾਈਨ ਵਰਕ ਕੀਤਾ ਸੀਗਾ ਮੇਰੇ ਨਾਲ ਵੀ ਮੈਂ ਪਹਿਲਾਂ ਇਹ ਫਿਫਟੀ -ਵਨ ਓ ਆਪਣਾ ਫਾਈਵ ਥਾਊਜੈਂਡ ਕਰਵਾਏ ਸੀਗੇ ਜਮਾ, ਤੇ ਉਹਨਾਂ ਨੇ ਕਿਹਾ ਸੀਗਾ ਕਹਿੰਦੇ ਇੱਕ ਗੋਲਡ ਦਾ ਸਿੱਕਾ ਹੋਊਗਾ ਤੁਹਾਡੇ ਕੋਲ, ਤੇ ਤੁਸੀਂ ਓਨਲਾਈਨ ਵੱਲ ਕਰਨਾ ਵਾ। ਜਿਵੇਂ ਕਿ ਲਾ ਲਓ ਕਿਸੇ ਪ੍ਰੋਡਕਟ ਸੇਲ ਜਾਂ ਕੁਛ ਵੀ। ਤੇ ਮੈਂ ਉਹਨਾਂ ਦਾ ਫੋਰਮ ਫਿਲ ਕਰ ਲਿਆ ਉਹਨਾਂ ਨੂੰ ਪੇਮੈਂਟ ਭੇਜਤੀ ਉਹ ਤੋਂ ਬਾਅਦ ਮੇਰੇ ਕੋਲ ਕੁਛ ਵੀ ਨਹੀਂ ਆਇਆ।
ਹਾਂ। ਤਾਈ ਤਾਂ ਕਹਿ ਰਹੀ ਆ ਫਰੋਡ ਤੋਂ ਤਾਂ ਬੰਦੇ ਨੂੰ ਬਚਣਾ ਚਾਹੀਦਾ। ਹਰ ਪਲ ਕਦਮ ਕਦਮ ਤੇ ਹ
ਆਪਣਾ ਤਾਂ ਹੀ ਮੈਂ ਫ ਮੈਂ ਕਿਹਾ ਚਲੋ ਮਾੜਾ ਮੋਟਾ ਪੈਸਾ ਤਾਂ ਲੱਗੂਗਾ ਹੀ ਅਤੇ ਆਪਣਾ ਕੰਮ ਕਰਨ 'ਚ ਫਾਇਦਾ ਵਾ।
ਹਮ- ਹਮ- ਹਮ- ਹਮ ਨਹੀਂ ਇਹ, ਇਹ ਚੀਜ਼ਾਂ ਤਾਂ ਦੇਖੋ ਹਰ ਫੀਲਡ ਵਿੱਚ ਹੈਗੀਆਂ ਨੇ ਤੁਸੀਂ ਮੈਡੀਕਲ ਲਾਈਨ ਲਾ ਲਓ, ਤੁਸੀਂ ਕਸੇਸ਼ਨ ਲਾਈਨ ਲਾ ਲਓ ਤੁਸੀਂ ਅਹ ਕਿਧਰੇ ਵੀ ਚਲੇ ਜਾਓ ਫਰੋਡ ਜਿਹੜਾ ਹੋਣਾ ਨਾ ਉਹ ਕਿਧਰੇ ਵੀ ਹੋ ਜਾਣਾ ਘਰ ਬੈਠੇ ਵੀ ਹੋ ਜਾਣਾ ਨਾ ਬਾਹਰ ਜਾ ਕੇ ਵੀ ਹੋ ਜਾਣਾ।
ਅੱਜ ਕੱਲ ਦਾ ਤਾਂ ਟਾਈਮ ਹੀ ਚੱਲ ਪਿਆ ਆਪਣੇ ਫੜੋ ਫਰੌਡ ਕਰ ਦਿੰਦੇ ਆਪਣੇ ਨਾਲ ਹੀ
ਹੂੰ ਹੂੰ ਹੂੰ ਹੂੰ ਹੂੰ
ਕਿਉਂਕਿ ਇਹ ਟਾਈਮ ਹੀ ਏਦਾਂ ਦਾ ਵਾ ਨਾ।
ਹਮ -ਹਮ- ਹਮ- ਹਮ
ਅੱਜ ਦੇ ਟਾਈਮ 'ਤੇ ਕਮਾਈ ਹੈ ਨਹੀਂ ਗ ਲੋਕ ਸੋਚਦੇ ਨੇ ਘਰ ਬੈਠੇ ਹੋਏ ਪੈਸਾ ਆ ਜਾਵੇ।
ਹੂੰ ਹੂੰ ਕੰਮ ਨਹੀਂ ਕਰਨਾ ਚਾਹੁੰਦੇ ਨਾ ਲੋਕੀ ਕੰਮ ਮਿਹਨਤ ਨਹੀਂ ਕਰਨਾ ਚਾਹੁੰਦੇ।
ਹਾਂ। ਤਾਂ ਹੀ ਬਸ ਆਪਣਾ ਇੱਕ ਦੂਜੇ ਤੋਂ ਪੈਸਾ ਠੱਗਦੇ ਨੇ। ਪਹਿਲਾ ਦੇ ਤੇ ਫਨੈਂਸ ਦਾ ਕੰਮ ਕੀਤਾ ਸੀਗਾ, ਉਹਦੇ ਵਿੱਚ ਵੀ ਬੜਾ ਲੋਸ ਹੋ ਗਿਆ ਸੀਗਾ।
ਅੱਛਾ-ਅੱਛਾ।
ਹਮ ਇੱਕ, ਇੱਕ ਇੱਕ ਡੇਢ ਲੱਖ ਰੁਪਈਆ ਮਾਰ ਗਿਆ ਸੀਗਾ ਫਨੈਂਸ ਦੇ ਵਿੱਚ
ਅੱਛਾ, ਅੱਛਾ, ਅੱਛਾ, ਤਾਹੀਂਓ ਕਹਿ ਰਹੀਆਂ ਨਾ ਕ ਕੰਮ ਇਹੇ ਜਿਹ ਹਾ ਹੋਣਾ ਚਾਹੀਦਾ ਸੌਖਾ ਠੀਕ ਹੈ ਔਨ ਪੇਪਰ ਕੰਮ ਹੋਣਾ ਚਾਹੀਦਾ ਸਾਰਾ ਹੋਰ ਵਧੀਆ ਰਹਿੰਦੀਆਂ ਨੇ।
ਏਦਾਂ- ਏਦਾਂ ਠੀਕ ਨਾ ਜਿਵੇਂ ਹੁਣ ਮੰਨ ਲਓ ਕਿਸੇ ਦੀ ਗੌਰਮੈਂਟ ਜੋਬ ਆ ਉਹਨਾਂ ਨੂੰ ਤੀ ਲੋਨ ਦੇਤਾ, ਜਾਂ ਪੈਹੇ ਦੇਤੇ ਬਿਆਜ ਤੇ ਤੇ ਫਿਰ ਐਂਡ ਟਾਈਮ ਤੇ ਮੰਨ ਲਓ ਉਹ ਐਕਸਪਾਇਰ ਹੋ ਗਏ ਉਹਨਾਂ ਦੇ ਘਰ ਦੇ ਮੁੱਕਰ ਜਾਂਦੇ ਸੀਗੇ। ਸਾਨੂੰ ਤਾਂ ਪਤਾ ਹੀ ਨਹੀਂ ਕੁਛ।
ਹੁੰ, ਹੁੰ, ਹਾਂ ਏਈਓ ਹੁੰਦਾ ਐ, ਇਹ ਤਾਂ ਬੜ ਬੜੀ ਜਗ੍ਹਾ ਵੇਖਿਆ ਮੈਂ
ਹਾਂ। ਤੇ ਬਸ ਉਹ ਉਹੀ ਹਾਂ ਇੱਕ ਮੇਰੇ ਨਾਲ ਦਾ ਹੀ ਸੀਗਾ ਪਾਰਟਨਰਸ਼ਿਪ ਚ ਉਹਦੇ ਤਾਂ ਵੱਧ ਹੀ ਪੈਹੇ ਲੱਗੇ ਹੋਏ ਸੀਗੇ ਇਹਦੇ ਵਿੱਚ।
ਹੂੰ ਹੂੰ ਹੂੰ
ਤੇ ਉਹਦਾ ਤਾਂ ਗਿਆਰਾ ਲੱਖ ਦਾ ਨੁਕਸਾਨ ਹੋਇਆ ਸੀ।
ਅੱਛਾ- ਅੱਛਾ।
ਹਾਂ, ਚਲੋ ਮੈਂ ਨਾ ਤੁਹਾਨੂੰ ਥੋੜੀ ਦੇਰ ਬਾਅਦ ਚ' ਕੋਲ ਕਰਦਾਵਾਂ, ਠੀਕ ਹੈ ਜੀ। ਓ ਓਕੇ ਜੀ, ਭਾਏ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।